ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਹੋਰ ਸੁਣਾਓ ਜੀ ਵਧੀਆ ਵਧੀਆ। ਤੁਸੀਂ ਸੁਣਾਓ
ਬਸ ਵਧੀਆ ਹੋਰ ਘਰ ਪਰਿਵਾਰ
ਸਭ ਸਭ ਠੀਕ ਤੁਸੀਂ। ਸੁਣਾਓ ਤੁਸੀਂ ਆਪਣੇ ਸਭ ਠੀਕ ਹੈ।
ਹਾਂਜੀ ਹਾਂਜੀ। ਸਭ ਵਧੀਆ ਬੇਟਾ ਵੀ ਠੀਕ
ਹਾਂਜੀ ਜੀ ਹੋਰ ਸੁਣਾਓ ਬਸ ਮੈਂ ਕਿਹਾ ਕਾਲ ਕੀਤੀ ਸੀ ਮੈਂ ਅੱਜ ਮੈਂ ਕਿਹਾ ਸੋਚ ਰ ਸੀ ਅੱਜ ਸਾਂਬਰ ਬਣਾਵਾਂ। ਮੈਨੂੰ ਥੋੜ੍ਹੀ ਸੀ ਕ ਕੰਫਿਊਜ਼ਨ ਸੀ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਪੁੱਛ ਲ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ।
ਅੱਛਾ ਅੱਛਾ। ਐਂ ਤੇ ਬਹੁਤ ਅੱਛਾ ਕੀਤਾ ਤੁਸੀਂ-
ਹੋਰ
ਸਬਜ਼ੀਆਂ ਪਾਉਂਦੇ ਹੋ ਨਾ ਹਾਂਜੀ ਹਾਂਜੀ ਸਬਜ਼ੀਆਂ ਕਿਹੜੀਆਂ ਪਾਉਂਦੇ ਹੋ ਤੁਸੀਂ
ਪਾ ਲੈਨੀ ਆ ਥੋੜ੍ਹਾ ਘੀਆ ਪਾ ਲੈਨੀ ਆ। ਥੋੜਾ ਬੈਂਗਨ ਪਾ ਲੈਨੀ ਹਾਂ ਪੇਠਾ ਪੇਠਾ ਪਾ ਲੈਨੀ ਆ ਬੀਸ ਪਾ ਲੇਨੀ ਆ। ਆਲੂ ਪਿਆਜ਼ ਟਮਾਟਰ ਘੱਟ ਕੇ ਵੀ, ਸਾਰਾ ਕੁਛ ਪਾ ਲੈਨੀ ਆ।
ਹਾਂ ਠੀਕ ਹੈ ਨਾ ਇਹਨਾਂ ਨੂੰ ਜਿਵੇਂ ਤੁਸੀਂ ਪਹਿਲੇ ਧੋ ਕੇ ਕੱਟ ਲਓ ਇਹਨਾਂ ਨੂੰ
ਹਾਂਜੀ,
ਫੇਰ ਇਹਨਾਂ ਨੂੰ ਇੱਕ ਮੈਂ ਤੇ ਕਰਦੀ ਹਾਂ ਇਹਨਾਂ ਨੂੰ ਦੋ ਵਿਸ ਸੀਟੀਆਂ ਕਰਾ ਲੈਂਨੀ ਆ, ਸਬਜ਼ੀਆਂ ਨੂੰ ਈ, ਪਹਿਲੇ ਨਾ ਅੱਛੀ ਤਰ੍ਹਾਂ
ਮਤਲਬ ਫਰਾਈ ਤੋਂ ਬਿਨਾ ਹੀ,
ਨਾ-ਨਾ ਫਰਾਈ ਨੀ ਕਰਦੀ ਫਰਾਈ ਫਿਰ ਜ਼ਿਆਦਾ ਓਇਲ ਹੋ ਜਾਂਦੀ।
ਠੀਕ ਠੀਕ ਹੈ,
ਹਾਂਜੀ ਪਹਿਲਾ ਉਹਨਾਂ ਨੂੰ ਦੋ ਸੀਟੀਆਂ ਖਾ ਕੇ ਸਬਜ਼ੀ ਵੈਸੇ ਤਾਂ ਹੋ ਜਾਂਦੀਆਂ ਨੇ ਦੋ ਸੀਟੀਆਂ ਚ ਅੱਛੀ ਤਰ੍ਹਾਂ
ਠੀਕ ਹੈ,
ਫ਼ੇਰ ਉਹਨੂੰ ਮੈਸ਼ ਕਰ ਲੈਣੇ ਉਹ ਕੁੱਕਰ ਵਿੱਚ, ਜੇ ਤੁਸੀਂ ਐਵੇਂ ਹੀ ਮਤਲ ਮਤਲਬ ਸਬਜ਼ੀਆਂ ਖਾਦੇ ਹੋ ਤੇ ਸਹੀ ਏ ਕਿਉਂਕਿ ਮੇਰਾ ਘਰ ਦੇ ਖਾਂਦੇ ਨੀ ਕਈ ਸਬਜ਼ੀਆਂ, ਫਿਰ ਮੈਸ਼ ਕਰ ਲੈਨੀ ਆ। ਮੈਸ਼ ਹੋ ਜਾਂਦੀ ਐ, ਫੇਰ ਉਹੀ ਸਾਂਬਰ ਵਾਲੀ ਜਿਹੜੀ ਦਾਲ ਹੁੰਦੀ ਹੈ।
ਹਾਂਜੀ-ਹਾਂਜੀ,
ਦੀ ਦਾਲ ਕਹਿੰਦੇ ਨਾ ਹਰਹਰ ਦੀ ਦਾਲ,
ਹਾਂਜੀ ਅਰਹਰ ਦੀ ਦਾਲ ਨਾਲ,
ਫਿਰ ਨੂੰ ਹੀ ਨੂੰ ਧੋ ਕੇ ਉਨੂੰ ਮੈਂ ਸਿਟੀ ਕਰਾ ਲੈਂਨੀ ਹਾਂ। ਵਿੱਚ ਸਬਜ਼ੀਆਂ ਦੇ ਵਿੱਚ ਹੀ,
ਅੱਛਾ, ਮਤਲਬ ਵੈਜੀਟੇਬਲ ਦੇ ਨਾਲ
ਹੂੰ, ਨਾਲ ਨੀ ਕਰਾਂਦੀ ਬਟ ਵੈਜੀਟੇਬਲਸ ਹੁੰਦੀਆਂ ਨੀ ਅੱਛੀ ਤਰ੍ਹਾਂ, ਹੈਲੋ, ਹੈਲੋ, ਹੈਲੋ, ਆਵਾਜ਼ ਆ ਰਹੀ ਮੇਰੀ? ਹੈਲੋ,